ਹਾਂਜੀ ਸਤਿ ਸ਼੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ ਹੋਰ ਦੱਸੋ, ਕੀ ਹਾਲ ਚਾਲ ਨੇ?
ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਹੋ?
ਹਾਂਜੀ ਵਧੀਆ ਤੁਸੀਂ ਦੱਸੋ? ਬੜੇ ਦਿਨਾਂ ਬਾਅਦ ਤੁਸੀਂ ਯਾਦ ਕਰਿਆ ਕੀ ਗੱਲ,
ਹਾਂਜੀ-ਹਾਂਜੀ ਬਸ ਮੈਂ ਬਾਹਰ ਗਈ ਹੋਈ ਸੀ।
ਅੱਛਾ,
ਹਾਂਜੀ-ਹਾਂਜੀ ਮੈਂ ਅੰਮ੍ਰਿਤਸਰ ਗਈ ਹੋਈ ਸੀ। ਦਰਬਾਰ ਸਾਹਿਬ ਨਾ ਗੋਲਡਨ ਟੈਂਪਲ ਮੈਂ ਗੋਲਡਨ ਟੈਂਪਲ ਦਰਸ਼ਨ ਕਰਨ ਗਈ ਸੀ ਬਾਬਾ ਜੀ ਦੇ।
ਬਸ ਚੰਗਾ ਠੀਕ ਹੈ ਵਧੀਆ ਮੈਂ ਆਪਣੇ ਪੇਕੇ ਗਈ ਵੀ ਸੀ ਪਟਿਆਲੇ।
ਅੱਛਾ-ਅੱਛਾ ਸਭ ਠੀਕ-ਠਾਕ ਤੁਹਾਡੇ ਪੇਕੇ।
ਹਾਂਜੀ-ਹਾਂਜੀ ਵਧੀਆ।
ਹਾਂ ਵਧੀਆ ਹੀ ਹੋਣਾ ਚਾਹੀਦਾ ਹੋਰ ਕਿੱਥੇ ਘੁੰਮਣ ਗਏ ਸੀ ਤੁਸੀਂ?
ਹਾਂ ਉੱਥੇ ਤਾਂ ਗਏ ਸੀ ਜਿਵੇਂ ਗੁਰਦੁਆਰੇ ਘੁੰਮਿਆ ਲੋਕਲ ਹੀ ਘੁੰਮਿਆ ਬਾਹਰ ਤਾਂ ਨੀ ਅਸੀਂ ਘੁੰਮਿਆ ਕਹੀ।
ਅੱਛਾ-ਅੱਛਾ। ਅੱਛਾ, ਉਥੇ ਗਰਮੀ ਹੈਗੀ ਸੀ?
ਬਹੁਤ ਲੂਆ ਪੈ ਰਹੀਆਂ ਹਜੇ ਤਾਂ।
ਅੱਛਾ-ਅੱਛਾ।
ਹੋਰ ਉੱਥੇ ਤਾਂ ਗਰਮੀ ਦੁਪਹਿਰੇ ਤਾਂ ਨਿਕਲਿਆ ਹੀ ਨਹੀ ਜਾਂਦਾ ਸੀ ਸ਼ਾਮ ਜਹਾਂ ਸ਼ਾਮੀ ਹੋਈ ਨੀ। ਉੱਥੇ ਹੀ ਨਿਕਲਦੇ ਸੀ ਫੇਰ ਹਾਂ ਵੀ ਘੁੰਮ ਫਿਰ ਆਨੇ ਆ ਰਾਤ ਰੂਤ ਨੂੰ।
ਅੱਛਾ-ਅੱਛਾ ਨਹੀਂ ਗਰਮੀ ਤਾਂ ਇੱਥੇ ਵੀ ਬੜੀ ਪਏ ਸੀਗੀ।
ਹਾਂ ਇਹ ਤਾਂ ਗਰਮੀ ਤਾਂ ਇਸ ਟਾਈਮ ਚਾਰੋ ਤਰਫ ਹੀ ਹੋ ਰੱਖੀ। ਕੋਈ ਐਸਾ ਸ਼ਹਿਰ ਨੀ ਹੈ ਜਿਹਦੇ ਚ ਗਰਮੀ ਨਾ ਹੋਵੇ।
ਹਾਂ ਇਹ ਤੇ ਹੈਗਾ ਪਾਸੇ ਗਰਮੀ ਹੋਈ ਪਈ ਐ
ਇਹ ਤਾਂ ਹੈ ਹੀ ਆ ਚੰਗਾ ਬੜੇ ਦਿਨਾਂ ਬਾਅਦ ਐਸੇ ਕੋਲ ਕੀਤੀ ਕਰਦੇ ਰਿਹਾ ਕਰੋ।
ਠੀਕ ਹੈ ਜੀ ਠੀਕ ਹੈ ਹਾਂਜੀ-ਹਾਂਜੀ ਹੋਰ। ਜਾ ਰਹੇ ਹੋ ਸੈਰ ਯੋਗਾ ਕਰਦੇ ਪਏਓ ਕੁੱਛ?
ਕਿੱਥੇ ਸਾਡੀ ਸਹੇਲੀਆਂ ਨੇ ਯੋਗਾ ਕਰਨੀ ਛੱਡ ਰੱਖੀ ਹੈ ਤਾਂ ਅਸੀਂ ਕਿੱਥੇ ਯੋਗਾ ਕਰਾਂਗੇ ਕੱਲੀਆਂ। ਵਸਦੀ ਹੈ ਨੀ ਯੋਗਾ।
ਨਹੀਂ-ਨਹੀਂ ਸ਼ੁਰੂ ਕਰਲੋ।
ਅਹ ਮੈਂ ਤਾਂ ਆਪਣੀ ਸਹੇਲੀ ਨੂੰ ਨਾ ਕਿੰਨੀ ਵਾਰੀ। ਕਿਹਾ ਕਿ ਸ਼ੁਰੂ ਕਰ ਲਓ ਵਿਚਾਰੀ ਬਿਮਾਰ ਸਿਮਾਰ ਰਹਿੰਦੇ ਆ ਕਦੀ। ਕੁੱਛ ਹੋ ਜਾਂਦਾ ਕਦੀ ਟਾਈਮ ਨੀ ਲੱਗਦਾ, ਕਦੀ ਬਾਹਰ ਚਲੇ ਜਾਂਨੇ ਆ। ਉਹਨਾਂ ਦੇ ਭਰੋਸੇ ਅਸੀ ਕਰੀ ਜਾਂਦੇ ਤੇ, ਉਹਨਾਂ ਨੇ ਛੱਡੀ ਤਾਂ, ਸਾਡੀ ਵੀ ਨੀ। ਨਿਕਲ ਗਈ ਬੜੀ ਖ਼ਤਮ ਹੀ ਹੋਗੀ ਹੁਣ ਤਾ।
ਅੱਛਾ, ਨਹੀਂ ਕਰਾਂਗੇ ਸ਼ੁਰੂ ਕਰਾਂਗੇ ''ਮੈਂ ਵੀ ਕਰਨੀ ਸ਼ੁਰੂ ਦੇਖਲੋ, ਤੁਸੀਂ ਮੈਂ ਵੀ ਤੁਹਾਨੂੰ ਰਲਕੇ ਕਰ ਲਾਂਗੇ ਫੇਰ ਆਪਾਂ ਨੇ।
ਹੋਰ ਕੀ, 'ਮੈਂ ਤਾਂ ਕਿੰਨੇ ਵਾਰੀ ਹਾੜੇ ਕੱਢੇਆ ਕਰਲੋ-ਕਰਲਓ। ਸੈਰ-ਸੁਰ ਸ਼ੁਰੂ ਕਰਲੋ, ਚੱਲ ਬੰਦਾ ਸੈਰ ਹੀ ਕਰ ਆਏ ਨਾ, ਤਾ, ਵੀ ਠੀਕ ਹੈ।
ਹਾਂ। ਐ, ਤਾ ਹੈਗਾ। ਹਾਂ।
ਸੈਰ ਬੰਦਾ ਕਰਦਾ ਰਹੇ ਨਾ, ਉਹ ਵੀ ਚੰਗਾ ਰਹਿੰਦਾ ਐ, ਵੀ, ਚੱਲ ਸਰੀਰ ਥੋੜ੍ਹਾ ਜਿਹਾ ਫਿੱਟ ਹੈ, ਪਤਲੇ ਹੋਣ ਨਾ ਹੋਣ
ਯੋਗਾ ਵਗੈਰਾ ਸ਼ੁਰੂ ਕਰ ਲੈਂਨੇ ਆ ਨਾ। ਯੋਗਾ ਸ਼ੁਰੂ ਕਰਾਂਗੇ। ਥੋੜ੍ਹਾ ਖਾਣ-ਪੀਣ ਦਾ ਪਰਹੇਜ਼ ਕਰਾਂਗੇ ਤੇ, ਸ਼ਰੀਰ ਜਰਾ ਫਿਟ ਹੋ ਜੇਗਾ। ਹਾਂ।
ਖਾਣ ਦਾ, ਪੀਣ ਦਾਵੀ ਨਾ ਤਦੀ ਪਰਹੇਜ਼ ਹੁੰਦਾ ਜੇ ਯੋਗਾ ਹੋ ਰਹੀ ਹੋ। ਜੇ ਯੋਗਾ ਨਹੀ ਕਰਦੇ ਤਾਂ ਫੇਰ ਖਾਣ ਦਾ ਇਦਾ ਨੀ ਪਰਹੇਜ ਹੁੰਦਾ ਫਿਰ ਤਾਂ, ਜਿਹੜੀ ਚੀਜ਼ ਆ ਰਹੀ ਥੋੜੀ ਜਿਹੀ ਖਾਲੋ ਖਾ ਲੈਂਨੇ ਹਾ ਸਾਰੇ।
ਹੰ, ਐ, ਤੇ ਹੈਗਾ ਵੇ, ਉਹ ਬਸ ਸਿਸਟਮ ਖ਼ਰਾਬ ਹੋ ਜਾਂਦਾ ਨਾ ਫਿਰ। ਹਾਂ, ਸਿਸਟਮ ਖਰਾਬ ਹੋ ਜਾਂਦਾ ਇੱਕ ਵਾਰੀ ਵਿਗੜ ਜੇ ਨਾ, ਛੋੜ ਦੋ ਯੋਗਾ
ਬਸ ਉਹ ਤਾਂ, ਹੈਹੀ ਹੈ, ਕਾਂਹਾ ਯੋਗਾ ਚੱਲਦੀ ਸੀ, ਬਿਲਕੁਲ। ਸਰੀਰ ਫਿਟ ਰਹਿ ਜਾ, ਤੇ, ਯੋਗਾ ਛੱਡ
ਹਾਂ, ਐ, ਤੇ ਹੈਗਾ ਨਾਲ ਦੱਸ ਬਿਮਾਰੀਆਂ ਲੱਗ ਜਾਂਦੀਆਂ ਨੇ, ਯੋਗਾ ਛੱਡ ਕੇ।
ਹੋਰ?
ਹਾਂ, ਨਹੀਂ, ਹਾਂ ''ਮੈਂ ਵੀ ਹੁਣ ਸੋਚਦੀ ਪਈ ਸੀ, ਮੈਂ ਕਿਹਾ ਚੱਲ ਸਵੇਰੇ ਨਾ ਪਾਰਕ ਜਾਇਆ ਕਰਾਂਗੇ ਤੇ, ਆਪਨਾ ਇਹ ਥੋੜੇ ਜਹੇ ਗੇੜੇ ਚਲ ਲਾਂਗੇ ਉੱਥੇ ਪਤਾ ਕਿ ਨੰਗੀ ਨੰਗੇ ਪੈਰ ਘਾਸ ਤੇ
ਚਲਾਵਿਆ ਬੰਦਾ ਐਵੇਂ, ਸੈਰ ਕਰ ਲਈਏ ਰੈਗੂਲਰਲੀ ਥੋੜਾ-ਥੋੜਾ ਕਰਕੇ ਵਧਾ ਲਈਏ, ਇੱਕਦਮ ਨਾ ਵਧਾਈਏ ਤੇ ਘਰ ਦਾ ਵੀ ਸਾਰਾ ਕੰਮ ਕਰਨਾ ਹੁੰਦਾ ਯਾਰ ਨਹੀਂ ਹੁੰਦਾ ਫੇਰ ਇੰਨਾ
ਨਹੀਂ ਐ ਤੇ, ਗੱਲ ਠੀਕ ਕਹਿ ਰਹੇ ਓ ਤੁਸੀ, ਪਰ ਸਵੇਰੇ ਸ਼ੁਰੂ ਕਰਾਂਗੇ ਨਾ ਚਲੋ ਤੁਸੀਂ ਜੇ ਮੰਨੂ ਵੀ ਦੱਸਣਾ ਜੇ ਜਾਣਾ ਹੋਇਆ ਤੁਸੀਂ ਤਾਂ ਹਾਂ, ਆਪਾਂ ਰੱਲਕੇ ਚੱਲ ਜਾਂਗੇ ਫੇਰ।
ਹੋਰ ਕੀ, ''ਮੈਂ ਤਾਂ ਖੁੱਦ ਕਹਿ ਰਹੀ ਹਾਂ ਰਲਕੇ ਚੱਲ ਪੋ ''ਮੈਂ ਤਾਂ ਹਰ ਚੌਵੀ-ਘੰਟੇ ਤਿਆਰ ਹਾਂ, ਜੇ, ਮੈਨੂੰ ਸੈਰ ਵਾਸਤੇ ਤਾਂ, ਕੋਈ ਸ਼ਾਮ ਨੂੰ ਵੀ ਕਹੇ ਨਾ ਕਿ, ਚੱਲ-ਚੱਲ ''ਮੈਂ ਤਾਂ, ਤਾਂ ਵੀ ਚਲੇ ਜਾਵਾਂ ਮੇਰਾ ਦੇਵਰ ਹੈ, ਮੈਂ ਉਹਨੂੰ ਕਹਿੰਦੀ ਹ ਹੁਣ ਲੇਕਿਨ ਮੇਰੀ ਦਰਾਣੀ ਵੀ ਗਈ ਵੀ ਹੈ ਪੇਕੇ ਆਪਣੇ ਕੋਲੋਂ ਆਏਗੀ ਤਾਂ ਉਹ ਸੈਰ ਸ਼ੁਰੂ ਕਰੇਗਾ ਨੇ ਤਾਂ ਅਸੀ ਤਾਂ, ਰਾਤ ਨੂੰ ਦੱਸ ਵਜੇ ਨਿਕਲਦੇ ਆ, ਇੱਕ ਘੰਟਾ ਸੈਰ- ਸੁਰ ਕਰਕੇ ਆਪਣਾ ਗਿਆਰਾਂ ਵਜੇ ਘਰ।
ਅੱਛਾ-ਅੱਛਾ, ਠੀਕ-ਠੀਕ ਉਹ ਵੀ ਵਧੀਆ ਹੈਗਾ। ਰਾਤੀ ਰੋਟੀ ਬੰਦਾ ਜਲਦੀ ਖਾ ਲੇਨਾ ਆਪਨਾ
ਹਾਂ, ਨਹੀਂ ਅਸੀਂ ਤਾਂ ਵੈਸੇ ਵੀ ਅੱਠ-ਵਜੇ ਤੱਕ ਰੋਟੀ ਖਾ ਲੈਂਨੇ ਆ, ਵੀ।
ਫੇਰ, ਉਸ ਤੋਂ ਬਾਅਦ ਚਲੋ ਬੰਦਾ ਦੋ ਗੇੜੇ ਕੱਢ ਆਉਂਦਾ ਬਾਜ਼ਾਰ ਜਾਕੇ ਭਾਵੇਂ ਆਪਣੀ ਛੱਤ ਤੇ ਘੁੰਮ ਲੈਂਦਾ ਹੋਰ, ਹਾਂਜੀ-ਹਾਂਜੀ।
ਬਸ ਆਪ ਬ ਹਾਂ, ਫ੍ਰੀ ਤਾਂ, ਹੋ ਗਿਆ ਬਸ, ਆਪ ਬੱਚੇ ਹੀ ਪਾ ਰਹੇ ਆ ਗੰਦ ਮਾਰਨਾ, ਛੇਤਨਾ, ਇਹ ਕੰਮ ਕਰ ਰਹੇ ਆ ਬਸ ਹੋਰ ਕੀ ਕਰਨਾ ਇਹਨਾਂ ਨੇ ਸੋਣ ਦਾ ਹਜੇ ਟਾਈਮ ਹੋਇਆ ਨੀਆ ਬੋ ਵਾਂ ਆਈ ਵੀ ਹੈ, ਉਹਨਾਂ ਨਾਲ ਇੰਜੋਏਮੈਂਟ ਕਰਨ ਲੱਗੇ ਹੋਏ ਰਹਿੰਦੇ ਆ ਬਸ
ਅੱਛਾ- ਅੱਛਾ ਹੋਰ ਬੱਚਿਆਂ ਦੀ ਭੂਆ ਆ ਜਾਂਦੀ ਹੈ ਨਾ ਛੁੱਟੀਆਂ'ਚ?
ਹੋਰ ਕੀ, ਹੁਣ ਦੋ-ਦੋ ਵੀ ਛੋੜੋ, ਤਿੰਨ -ਤਿੰਨ ਬੁਆਏਂ ਆਈ ਵੀਂ ਆ
ਅੱਛਾ।
ਹੋਰ ਕੀ ਹੁਣ ਆਪਣਾ ਬੁਲਾ ਰਹੀ ਆ ਦੂਜੇ ਘਰ ਸਾਡੇ ਵੀ ਦੂਜੇ ਘਰ ਆ ਜਾਓ ਉੱਥੇ ਕਰਾਂਗੇ ਇੰਜੋਏਮੈਂਟ ਮੈਂ ਕਿਹਾ ਹੁਨ ਤਾਂ ਰਾਤ ਹੋ ਗਈ ਐ।
ਲੋਕਲ ਹੁੰਦੀਆਂ ਨੇ ਤੁਹਾਡੇ ਬੱਚਿਆਂ ਦੀ ਭੂਆ? ਲੋਕਲ ਹੁੰਦੀਆਂ ਨੇ, ਲੋਕਲ ਹੁੰਦੀਆਂ ਨੇ ਤੁਹਾਡੇ ਬੱਚਿਆਂ ਦੀ ਭੂਆ?
ਕੋਈ ਨੀ ਹੈ ਬੂਆ ਇਹਨਾਂ ਦੀ।
ਅੱਛਾ-ਅੱਛਾ ਬਾਹਰ ਹੀ ਰਹਿੰਦੀਆਂ ਅੱਛਾ ਅ ਅੱਛਾ ਤਾਂਹੀਂ ਫਿਰ ਛੁੱਟੀਆਂ ਚ ਆਨ, ਅੱਛਾ ਛੁੱਟੀਆਂ ਚ ਆਂਦੀਆਂ ਹੋਣੀਆਂ ਫਿਰ
ਹੋਰ ਛੁੱਟੀਆਂ ਚ ਹੀ ਆਂਦੀ ਐ।
ਹਾਂ ਉਹਨਾਂ ਦੇ ਵੀ ਬੱਚੇ ਪੜ੍ਹਦੇ ਪੂੜਦੇ ਹੋਨੇ, ਹੈਨਾ?
ਹੋਰ ਕੀ ਉਹਨਾਂ ਦੇ ਵੀ ਕੋਲਜਾਂ ਚ ਹੋ ਰੇ ਆ ਹੁਨ ਤਾਂ ਬੱਚੇ। ਬਸ ਹਜੇ ਕੋਲਜ਼ ਸਾਨੂੰ ਪਤਾ ਹੀ ਆ ਸਟਾਰਟ ਹੋਏ ਨੀ ਐ, ਜਦੋਂ ਕੋਲਜ਼ ਸਟਾਰਟ ਹੋਨਗੇ ਫੇਰ ਉਹਨਾਂ ਦੇ ਖੁੱਲਨਗੇ ਇੰਨੇ ਬੱਚੇ ਨਾਨਕੇ ਆਏ ਨੇ ਆਪਨੇ।
ਅੱਛਾ-ਅੱਛਾ, ਠੀਕ-ਠੀਕ, ਠੀਕ ਹੋਰ ਫਿਰ ਤੇ ਸਾਰਾ ਦਿਨ ਟਾਈਮ ਨੀ ਲੱਗਦਾ ਹੋਨਾ।
ਨੀ ਲੱਗਦਾ, ਸਾਰਾ ਦਿਨ ਅੱਜ ਸਾਰਾ ਦਿਨ ਪੈ ਕੇ ਨੀ ਵੇਖਿਆ ਹੁਨ ਜਾ ਆਰਾਮ ਕਰਨ ਦਾ ਟਾਈਮ ਆਇਆ, ਹੁਨ ਫੇਰ ਉਹਨਾਂ ਦਾ ਫੋਨ ਆ ਗਿਆ ਨਹੀਂ ਤੁਸੀਂ ਬੱਚਿਆਂ ਭੇਜ ਦੋ ਤੁਸ ਨਹੀਂ ਆ ਰਹੇ ਤਾਂ ਉਹਨੂੰ ਲੈਨ ਆਨ ਵਾਲੀ ਹੋ ਰਹੀ ਹੈ, ਹੂੰ। ਹੁਨ, ਹੁਨ ਤਾਂ ਅਜ ਤਾਂ ਮਿਕਸ ਵੈਜ ਬਨੀ ਹੈ। ਹਾਂ-ਹਾਂ, ਹੋਰ ਤਾਂ ਫਰਾਈ ਕਰਕੇ ਬਨਾਨੇ ਆਂ। ਹੋਰ ਕਿਆ, ਫਰਾਈ ਕਰੀ ਵਾਲੀ ਹੀ ਸਵਾਦ ਲੱਗਦੀ ਐ ਬਿਨਾਂ ਫਰਾਈ ਕਰੀ ਹੋਈ ਨੀ ਇੰਨੀ ਸਵਾਦ ਲੱਗਦੀ, ਮੇਰੇ ਹਸਬੈਂਡ ਥੋੜਾ ਘੱਟ ਖਾਂਦੇ ਆ ਫਰਾਈ ਵਾਲੀ ਉਹ ਬਿਨਾਂ ਫਰਾਈ ਵਾਲੀ ਖਾਨੇ ਹਾਂ ਇਸ ਕਰਕੇ ਦੋਨੋ ਹੀ ਬਨਦੀ ਆ, ਕਦੀ ਕਿਸੇ ਤਰੋਂ ਕਦੀ ਕਿਸੇ ਤਰੋਂ।
ਅੱਛਾ-ਅੱਛਾ, ਠੀਕ-ਠੀਕ ਹੋਰ? ਖਾ ਬੈਠੇ ਰੋਟੀ ਫੁਲਕਾ ਖਾ
ਹੋਰ ਅਸੀਂ ਤਾਂ ਫ੍ਰਰੀ ਹੋ ਜਾਨੇ ਹਾਂ ਅੱਠ ਵਜੇ ਤੱਕ, ਅਸੀਂ ਤਾਂ ਅੱਠ ਵਜੇ ਤੱਕ ਫ੍ਰਰੀ ਹੋ ਜਾਂਦੇ ਹਾਂ ਖਾ ਪੀ ਕੇ।
ਅੱਛਾ- ਅੱਛਾ, ਠੀਕ-ਠੀਕ।
ਹੋਰ ਕਿਆ ਬਸ ਹੁਨ ਜੇ ਦਾਦੀ ਆ ਜਾਏਗੀ, ਇਹਨਾਂ ਦੀ ਦਾਦੀ ਗਈ ਵੀ ਹੈ ਫਿਲਹਾਲ ਬਾਹਰ ਘੁੰਮਣ ਲਈ।
ਅੱਛਾ-ਅੱਛਾ।
ਉਸ ਤੋਂ ਬਾਅਦ ਥੋੜੀ ਜਿਹੀ ਰੂਟੀਨ ਹੋ ਜਾਏਗੀ ਅੱਠ ਦੇ ਸਾਢੇ ਅੱਠ।
ਅੱਛਾ, ਠੀਕ। ਬਸ ਫੇਰ ਘਰ ਕੋਈ ਆਇਆ, ਕੋਈ ਆਇਆ ਹੋਵੇ ਨਾ ਫਿਰ ਵੈਸੇ
ਤੱਕ ਅਸੀਂ ਨਿਬੜ ਦੇਨੇ ਆਂ ਸਾਰੇ ਕੰਮ।
ਅੱਛਾ-ਅੱਛਾ ਠੀਕ ਐ। ਅਸੀਂ ਲੇਟ ਹੋ ਜਾਨੇ ਆ, ਸਾਡੇ ਹਜੇ ਇਹਦੇ ਪਾਪਾ ਜਿੰਮ ਤੇ ਚਲੇ ਜਾਨ ਤੇ ਨਾ ਸਾਰਾ ਦਿਨ ਦੁਕਾਨ ਤੇ ਟਾਈਮ ਨੀ ਲੱਗਦਾ ਇਹਨਾਂ ਨੂੰ ਹੁਨ ਟਾਈਮ ਹੁੰਦਾ ਐ। ਥੋੜਾ ਜਿਹਾ ਤੇ ਫੇਰ ਐ ਚਲੇ ਜਾਂਦੇ ਐ।
ਬਸ ਇਹੀ ਐ ਬਸ, ਕਦੇ ਕਿਸੇ ਦਾ ਟਾਈਮ, ਕਦੇ ਕਿਸੇ ਦਾ ਦਾ ਟਾਈਮ ਐਵੇਂ ਚਲਦਾ ਰਹਿੰਦਾ।
ਹਾਂਜੀ-ਹਾਂਜੀ, ਹੋਰ ਬੱਚੇ ਹੋਰ? ਹੋਰ ਭਾਜੀ ਆ ਗਏ ਨੇ?
ਨਾ ਇਹਨਾਂ ਦਾ ਤਾਂ ਟਾਈਮ ਵੀ ਬਹੁਤ ਲੇਟ ਹੈ, ਉਹਨਾਂ ਤਾਂ ਸਾਢੇ ਗਿਆਰਾਂ ਵਜੇ ਤੋਂ ਪਹਿਲਾਂ ਆਂਦੇ ਹੀ ਨੀ।
ਅੱਛਾ-ਅੱਛਾ, ਅੱਛਾ ਚਲੋ ਫਿਰ ਐਵੇਂ ਹੈਂਗਾ ਐ ਤੁਸੀਂ ਇਦਾਂ ਕਰਿਓ ਸਵੇਰੇ ਜੇ ਤੁਸੀਂ ਤੁਸੀਂ ਜਾਣਾ ਹੋਇਆ ਨਾ ਸੈਰ ਕਰਨ ਤੇ ਮੈਨੂੰ ਫੋਨ ਕਰ ਦਿਓ।
ਹਾਂ-ਹਾਂ, ਕੋਈ ਗੱਲ ਨਹੀਂ ਮੈਂ ਕਰ ਦਾਂਗੀ ਫੋਨ।
ਯੋਗਾ ਕਰਕੇ ਨਾ ਜਿਹੜਾ ਸਰੀਰ ਠੀਕ ਰਹਿੰਦਾ, ਸਾਰਾ ਦਿਨ ਬੰਦੇ ਦਾ ਫਿਰ ਨਾ ਐਕਟਿਵ ਨਿਕਲਦਾ ਐ। ਹਾਂ, ਨਹੀਂ ਤੇ ਸੁਸਤੀ ਛਾਈ ਰਹਿੰਦੀ ਐ।
ਹੋਰ ਸਾਰੀ ਰੂਟੀਨ ਵੀ ਹੁਨ ਛੁ ਛੁੱਟੀਆਂ ਚੱਲ ਰਹੀਆਂ ਨੇ ਉਠਿਆ ਜਾਂਦਾ ਨੀ ਨੋ ਨੋ ਵਜੇ ਉੱਠ ਰਹੇ ਹੈਂ। ਫਿਰ ਉੱਠ ਕੇ ਕੰਮ ਕਰਦੇ ਆ ਹਾਂ ਜੈ ਬੰਦਾ ਸਵੇਰੇ ਪੰਜ ਛੇ ਵਜੇ ਵੀ ਉੱਠ ਜੇ ਬੰਦੇ ਦੀ ਰੂਟੀਨ ਸਾਰਾ ਕੰਮ ਜਲਦੀ ਨਿਬੜ ਜੰਦਾ ਫਿਰ।
ਹਾਂ, ਇਹ ਤੇ ਗੱਲ ਹੈਗੀ ਹੈ।
ਹੋਰ ਜੇ ਸਾਰਾ ਕੰਮ ਹੀ ਜਲਦੀ ਨਿਬੜ ਜਾਏਗਾ ਹੁਣ ਸਾਰਾ ਲ ਪਇਆ ਰਹਿੰਦਾ ਕਦੀ ਗਿਆਰਾਂ ਵੱਜ ਰੇ ਨੇ ਕਦੀ ਬਾਰਾਂ ਵੱਜ ਰੇ ਨੇ। ਕੋਈ ਕੰਮ ਤਾਂ ਨਹੀਂ ਹੈ ਕਿਸ ਟਾਈਮ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ।
ਬ ਥੋੜਾ ਛੁੱਟੀਆਂ ਕਰਕੇ ਵੀ ਬੱਚੇ ਘਰ ਹੈਗੇ ਆ ਨਾ ਸਬਦੇ।
ਹੂ ਹੋਰ ਕਿਆ ਹੁਣ ਇੱਕ ਤਾਰੀਕ ਤੋਂ ਸਕੂਲ ਹੁਣ ਇੱਕ ਤਾਰੀਕ ਤੋਂ ਸਕੂਲ ਖੁੱਲ ਜਾਣਗੇ ਹੁ
ਹਾਂ। ਇੱਕ ਤਰੀਕ ਤੋਂ ਦੇਖੋ ਗਰਮੀ ਬੜੀ ਪੈਂਦੀ ਪਈ ਏ ਕਿੱਥੇ ਛੁੱਟੀਆਂ ਵੱਧ ਜਾਣ ਬੱਚਿਆਂ ਦੀਆਂ
ਹਾਏ ਨਾ ਹੀ ਵਧੇ ਤਾਂ ਵਧੀਆ ਈ ਐ।
ਕੋਈ ਪਤਾ ਨੀ ਇਸ ਕੂ, ਬੜੀ-ਬੜੀ ਲੂਆਂ ਪੈਂਦੀਆਂ ਨੇ ਨਾ ਫੇਰ ਬੱਚਿਆਂ ਨੂੰ ਨੁਕਸਾਨ ਹੁੰਦਾ ਬੱਚੇ ਬਿਮਾਰ ਹੋ ਜਾਂਦੇ ਐ। ਸਵੇਰੇ ਤੇ ਚਲੇ ਸਵੇਰੇ ਤੇ ਚਲੇ ਜਾਂਦੇ ਆ ਠੰਡੇ ਠੰਡੇ ਟਾਈਮ ਤੇ ਬੱਚੇ ਸਕੂਲ ਪਰ ਜਦ ਜਿਸ ਨੇ ਜਿਸ
ਕੁੜੀ ਨੇ ਵੀ ਸਾਰਾ ਨੈਲ ਆਰਤ ਕੀਤੀ ਆ ਸਾਰਾ ਦਿਨ ਬਹਿ ਕੇ। ਆਪਣੀ ਬੂਆ ਦੇ ਹੱਥਾਂ ਤੇ ਵੀ ਹੋਰ ਬੂਆ ਦੇ ਹੱਥਾਂ ਤੇ ਵੀ ਪੈਰਾਂ ਤੇ ਵੀ
ਅੱਛਾ।
ਹੋਰ ਪਰਮਾਨੈਂਟ ਨੇਲ ਕਰੇ ਆ ਅੱਜ ਤਾਂ
ਚਲੋ ਵਧੀਆ ਹੈਗਾ, ਕੋਈ ਨਹੀਂ ਆਪਾਂ ਵੀ ਆਵਾਂਗੇ ਕਰਾਨ ਵਾਸਤੇ ਤੇ ਬਹੁਤ ਅੱਛੀ ਗੱਲ ਏ, ਤੁਸੀਂ ਆਪਣੀ ਗੁੜੀਆਂ ਨੂੰ ਸਖ ਸਖਾ ਦਿੱਤਾ ਬਹੁਤ ਅੱਛੀ ਗੱਲ ਏ ਬਹੁਤ ਵਧੀਆ ਕੰਮ ਕੀਤਾ ਜੇ।
ਤੇ ਹੋਰ ਵਿਹਲੇ ਕੀ ਕਰਦੇ ਆ ਇੱਧਰ ਉੱਧਰ ਹੀ ਮੈਂ ਕਹਿ ਰਹੀ ਹਾਂ ਮੇਰੇ ਨੀ ਵ ਵਧੀਆ ਜੇ ਕਰੇ ਮੈਂ ਕਿਹਾ ਮੈਨੂੰ ਵੀ ਕਰਕੇ ਲਿਆ ਹੁਣ ਤਾਂ ਵਧੀਆ ਜੇ ਕੀ ਕਰਾਂ ਨਾ, ਨਾ ਇਹਦੀ ਦਸਵੀਂ ਦੀ ਛੁੱਟੀਆਂ ਤੋਂ ਬਾਹਰ ਸਿਖਾ ਤਿਆ ਸੀ।
ਚਲੋ ਠੀਕ ਵਧੀਆ। ਕੀਤਾ ਜੇ ਠੀਕ, ਕੀਤਾ ਜੇ ਹਾਂਜੀ, ਹਾਂਜੀ। ਅੱਛਾ ਲੋਕਲ ਹੀ ਕਰਵਾਇਆ ਕਿ ਬਾਹਰੋਂ ਕਰਾਇਆ ਜੇ।
ਨਾ, ਨਾ ਲੋਕ ਹਲੀ ਸਾਡੇ ਪੜੋਸ ਤੇ ਹੈਗੇ ਨਾ। ਸਾਡੇ ਫੈਮਿਲੀ ਵਰਗਾ ਹੀ ਐ। ਉਹਨਾਂ ਦੀ ਕੁੜੀ ਨੇ ਸਿੱਖਿਆ ਹੋਇਆ ਸੀ ਫਿਰ ਉਹਦੇ ਤੋਂ ਹੀ ਸਿਖਵਾ ਤਾ ਵੀ ਨਾ ਜਿਆਦਾ ਦੂਰ ਜਾਣ ਦੀ ਲੋੜ ਪਈ ਨਾ ਕੁੱਛ ਵੀ ਚੱਲ ਕੋਲ ਦੀ ਕੋਲ ਆ ਬੰਦਾ ਚਾਹੇ ਦੋ ਘੰਟੇ ਫਾਲਤੂ ਪੈ ਜਾਏ ਟੈਨਸ਼ਨ ਤਾਂ ਨਹੀਂ ਹੈ ਨਾ
ਠੀ ਠੀਕ ਵਧੀਆ ਕੀਤਾ
ਹੋਰ ਕੀ ਫੇਰ ਇਹ ਵੀ ਸੀ ਡੇਢ ਆਪਣਾ ਡੇਢ ਮਹੀਨਾ ਫ੍ਰਰੀ ਸੀ ਕੁੜੀ ਫੇਰ ਕੀ ਕਰਦੀ ਇੱਧਰ-ਉੱਧਰ ਫੋਨਾ ਚ ਹੀ ਮਗਜ ਮਾਰਦੀ, ਕੀ ਫਾਇਦਾ ਸੀ ਉਹਦਾ ਵੀ ਕੋਈ ਕੰਮ ਹੱਥ ਦਾ ਸਿੱਖ ਲਿਆ
ਹਾਂ। ਇਹ ਤਾਂ ਗੱਲ ਠੀਕ ਕਰ ਦੇ ਪੈ ਤੁਸੀਂ
ਹੁਣ ਬੰਦੇ ਦੀ ਪ੍ਰੈਕਟਿਸ ਹੈ। ਬੰਦਾ ਥੋੜਾ ਥੋੜਾ ਕਰੀਏਗਾ ਇੱਕ, ਇੱਕ ਵੀ ਕਰ ਲਿਆ ਤਾਂ ਵੀ ਹੁੰਦੀ ਰਹੀ। ਪ੍ਰੈਕਟਿਸ ਹੈ। ਤਾਂ ਤੁਹਾਨੂੰ ਪਤਾ ਜਿੰਨਾ ਕਰਦੇ ਰਹੇਣਗੇ ਸਫਾਈ ਓਨੀ ਆਉਂਦੀ ਰਹੇਗੀ। ਹੋਰ ਕੀ।
ਕੀ ਵਧੀਆ ਕੀਤਾ ਹੱਥ ਦਾ ਹੁਨਰ ਆ ਗਿਆ ਉਹਨੂੰ ਕੋਈ
ਜ਼ਿਆਦਾ ਜ਼ਰੂਰੀ ਐ।
ਬਹੁਤ ਜ਼ਰੂਰੀ ਅ ਜੀ ਬਹੁਤ ਜ਼ਰੂਰੀ ਹੋਰ ਫੇਰ, ਮਿਲਣਾ ਤੁਸੀਂ ਆਣਾ ਸਾਡੇ ਘਰ ਕਦੀ
ਹਾਂ ਲਾਵਾਂਗੀ। ਕੋਈ ਨਾ ਅੱਜ ਕਿਸ ਦਿਨ ਚੱਕਰ ਪਹਿਲਾਂ ਤਾਂ ਆਪਣੀ ਫਰੈਂਡ ਨੂੰ ਕਹਿੰਦੀ ਆ, ਪਹਿਲਾਂ ਤਾਂ ਬਈਆ ਸੈਰ-ਸੁਰ ਸ਼ੁਰੂ ਕਰ ਲੋੋ।
ਹਾਂ ਸੈਰ, ਸੈਰ ਦਾ ਕਰਾਉਣਾ ਤੁਸੀਂ ਠੀਕ ਹੈ ਮੈਨੂੰ ਵੀ ਫਿਰ ਫੋਨ ਕਰਨਾ ਜਦੋਂ ਜਾਣਾ ਹੋਏਗਾ ਨਾ ਮੈਨੂੰ ਦੱਸਣਾ ਠੀਕ ਹੈ। ਚਲੋ ਠੀਕ ਹੈ, ਫਿਰ ਮਿਲਦੇ ਆ ਠੀਕ ਹੈ। ਫੇਰ ਮਿਲਦੇ ਆ ਹੈਂ।
ਹਾਂਜੀ, ਹਾਂਜੀ। ਕੋਈ ਗੱਲ ਨੀ।
ਓਕ
ਓਕੇ
ਸਤਿ ਸ਼੍ਰੀ ਅਕਾਲ ਜੀ।